ਹੈਲੋ, ਸਤ, ਸਸ ਸ਼੍ਰੀ ਕਾਲ ਜੀ।
ਕਾਲ। ਹੋਰ ਕੀ ਹਾਲ ਏ ਤਾਡਾ?
ਵਧੀਆ ਜੀ ਵਧੀਆ, ਤੁਸੀ ਸੁਨਾਓ, ਕੀ ਹਾਲ ਨੇ ਤਾਡਾ? ਬਸ ਵੇਲਾ ਲੇਟੇਆ ਹੋਏਆ ਸੀ। ਤੁਸੀ ਸੁਨਾਓ।
ਹਾਂਜੀ, ਵਧੀਆ ਹਾਂ ਬਸ ਕੁਛ ਨੀ ਫਰੀ ਸੀ ਕਯਾ, ਹਾਂਜੀ। ਹੋਰ ਸਭ ਘਰ ਪਰਵਾਰ ਕਿੱਦਾਂ?
ਸਭ ਵਧੀਆ ਐ। ਸਭ ਘਰ ਪਰਵਾਰ ਤੁਸੀ ਦੱਸੋ।
ਹਾਂਜੀ ਵਧੀਆ- ਵਧੀਆ।
ਹੋਰ
ਹਾਂਜੀ ਹਾਂਜੀ। ਸਭ ਵਧੀਆ। ਹੂੰ ਹੂੰ ਹਾਂਜੀ।
ਤੁਸੀ ਬਾਬਾ ਬੰਦਾ ਸਿੰਘ ਬਾਦਰ ਸਾਹਿਬ ਜੀ ਨੂੰ ਜਾਨਦੇ ਓ?
ਹਾਂਜੀ -ਹਾਂਜੀ ਬਿਲਕੁਲ।
ਜਿਨ੍ਹਾਂ ਦਾ ਏਥੇ ਲੋਹਗੜ੍ਹ ਸਾਬ ਹੈਗਾ ਐ ਅਪ ਅ ਹਰਿਆਣੇ ਦੇ ਵਿੱਚ ਸਡੋਰੇ ਕੋਲ
ਹਾਂਜੀ -ਹਾਂਜੀ -ਹਾਂਜੀ ਜਾਨਨੀ ਆਂ ਮੈਂ ਬਿਲਕੁਲ ਜਾਨਦੀ
ਤੇ ਬਾਬਾ ਬੰਦਾ ਸਿੰਘ ਬਾਦਰ ਸਾਹਬ ਕਿਵੇਂ ਬਣੇ ਸੀ ਓ?
ਪਤਾ ਤੁਆਨੂੰ?
ਹੂੰ, ਬਸ ਏਨਾ ਏਨਾ ਡੀਪਲੀ ਨੀ ਪਤਾ ਮੈਨੂੰ। ਪਤਾ ਐ ਵੈਸੇ ਥੋੜ੍ਹਾ ਬੋਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਨੰਦੇੜ ਚ ਮਿਲੇ ਸੀਗੇ ਓ। ਹਾਂਜੀ, ਓਥੇ ਨੰਦੇੜ ਚ ਜਦੋਂ
ਹਾਂਜੀ, ਜਦੋਂ ਮਹਾਰਾਜ ਚਮਕੌਰ ਸਾਬ ਤੋਂ ਮਾਛੀਵਾੜਾ ਸਾਬ ਨੂੰ ਗਏ ਨੇ ਫੈਰ ਓਸ ਤੋਂ ਬਾਦ ਮਹਾਰਾਜ ਜਦੋਂ ਦੱਖਣ ਨੂੰ ਚਾਲੇ ਚਾਲੇ ਪਾਏ ਨੇ ਮਹਾਰਾਜ ਨੇ ਜਦੋਂ ਨੰਦੇੜ ਪੋਚੇ ਨਾ ਮਹਾਰਾਜ ਤੇ ਓਥੇ ਡੇਵਾ ਡੇਰਾ ਸੀਗਾ ਮਾਧੋ ਦਾਸ ਬੈਰਾਗੀ ਦਾ
ਹਾਂਜੀ -ਹਾਂਜੀ। ਓ ਓ ਗਏ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਜਦੋਂ ਬੱਚੇ ਸ਼ਹੀਦ ਹੋ ਗਏ ਸੀ ਓਨਾਂ ਦੇ ਹਾਂਜੀ- ਹਾਂਜੀ।
ਸਾਰਾ ਵਰਤਾਰਾ ਹਾਂ ਸਾਰਾ ਓ ਜੰਗ ਜਾਮਾ ਹੋਨ ਤੋਂ ਬਾਅਦ ਫੇਰ ਮਹਾਰਾਜ ਜਦੋਂ ਦੱਖਣ ਏਚ ਗਏ ਨੇ ਨੰਦੇੜ ਮਹਾਰਾਸ਼ਟਰ ਏਚ ਨੰਦੇੜ ਚ ਜਾ ਕੇ ਓਥੇ ਪੜਾਅ ਲਾਏ ਸਿੰਘਾਂ ਦੇ ਨਾਲ ਜਾ ਕੇ ਓਨਾਂ ਨੇ। ਓਨਾ ਦੇ ਡੇਰੇ ਦੇ ਅਮ‌ ਮਹਾਰਾਜ ਤੇ ਜਾਣੀ ਜਾਣ ਸੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਹਨਾ, ਅਕਾਲ ਜੋਤ ਹੈਗੇ ਨੇਓ। ਓਨਾਂ ਨੂੰ ਓ ਫੈਰ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਮਾਧੋ ਦਾਸ ਦੇ ਡੇਰੇ ਤੇ ਜਾਂਦੇ ਨੇ। ਤੇ ਓਦੇ ਚੇਲੇ ਆਂਦੇ ਨੇ ਮਾਧੋ ਦਾਸ
ਹਾਂਜੀ -ਹਾਂਜੀ ਓ ਆਪਨੀ ਸ਼ਕਤੀਆਂ ਨਾਲ ਬੁਲਾਂਦਾ ਐ ਬਈ ਮੈਂ ਬੁਲਾਵਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਹਾਂਜੀ।
ਐ -ਏਦਾਂ ਹਾਂਜੀ ਓ ਓ ਜਦੋਂ ਚੇਲੇ ਓਥੇ ਪੌਂਚਦੇ ਨਾ, ਓ ਸੋਰੀ ਜਦੋਂ ਮਹਾਰਾਜ ਤੇ ਪੋਂਚ ਜਾਂਦੇ ਨੇ।
ਹਾਂਜੀ -ਹਾਂਜੀ। ਹਾਂਜੀ- ਹਾਂਜੀ -ਹਾਂਜੀ। ਹੈਲੋ -ਹੈਲੋ।
ਹੈਲੋ।
ਹੈਲੋ- ਹੈਲੋ, ਹਾਂਜੀ -ਹਾਂਜੀ, ਬੋਲੋ -ਬੋਲੋ, ਹਾਂਜੀ ਹੂੰ। ਹਾਂਜੀ।
ਤੇ ਓ ਓਦੇ ਡੇਰੇ ਚ ਚਲੇ ਜਾਂਦੇ ਨੇ ਜਦ ਦੋਂ ਮਹਾਰਾਜ ਊਂ ਤੇ ਜਦੋਂ ਮਹਾਰਾਜ ਡੇਰੇ ਪਹੁੰਚਦੇ ਨਾ, ਉਹਦੇ ਚੇਲੇ ਖੜ੍ਹੇ ਹੁੰਦੇ ਨੇ।
ਹਾਂਜੀ -ਹਾਂਜੀ। ਹੂੰ ਹੂੰ, ਹਾਂਜੀ। ਹੈਲੋ- ਹੈਲੋ! ਹੈਲੋ, ਹੈਲੋ, ਹੈਲੋ, ਹੈਲੋ
ਹਾਂਜੀ, ਹਾਂਜੀ, ਹਾਂਜੀ, ਹ, ਹਾਂਜੀ, ਹੈਲੋ -ਹੈਲੋ। ਜਦੋਂ- ਜਦੋਂ ਮਾਧੋ ਦਾਸ ਮਾਧੋ ਦਾਸ ਦੇ ਡੇਰੇ ਤੇ ਪਹੁੰਚਦੇ ਨਾ, ਮਹਾਰਾਜ 'ਤੇ ਉੱਥੇ ਉ 'ਤੇ ਸਿੰਘਾਂ ਨੂੰ ਕਹਿ ਦਿੰਦੇ ਨੇ ਬ ਝਟਕੇ ਕਰੋ ਫਿਰ ਉੱਥੇ, ਫਿਰ ਕਹਿੰਦੇ ਨੇ ਬਈ, ਉਹ ਵਰਤਾਰਾ ਵਖਾਣਾ ਸੀ ਨਾ
ਹਾਂ, ਨਹੀਂ ਉਹ ਮਾਧੋ ਦਾਸ ਜੀ ਬੈਠੇ ਹੁੰਦੇ ਨੇ ਨਾ ਆਪਣੀ ਸਮਾਧੀ ਲਾ ਕੇ, ਤੇ ਫਿਰ ਉਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬਈ ਦੁਨੀਆਂ 'ਚ ਇੰਨਾ ਕਹਿਰ ਕਮਾਂਦੇ ਪਏ ਨੇ
ਮਹਾਰਾਜ ਪਲੰਗ 'ਤੇ ਸੱਜ ਜਾਂਦੇ ਨੇ, ਉਹ ਜਿੱਥੇ ਮਾਧੋਦਾਸ ਪੈਂਦਾ ਸੀ ਉਹ ਓੰਨ ਉਹਦਾ ਪਲੰਗ ਨਾ, ਹਵਾ 'ਚ ਰਹਿੰਦਾ ਸੀ। ਥੋੜਾ ਜਿਹਾ ਇੱਕ-ਇੱਕ ਫੁੱਟ ਉੱਪਰ, ਥੱਲੇ ਪ ਪਾਵੇ ਨਹੀਂ ਲੱਗਦੇ ਸੀ। 'ਤੇ ਜਦੋਂ ਮ ਮਹਾਰਾਜ ਜਾ ਕੇ ਉਹਦੇ ਪਲੰਗੇ 'ਤੇ ਬਹਿ ਗਏ, ਉਸ ਤੋਂ ਪਹਿਲੇ ਜਿੰਨੇ ਵੀ ਸਾਧੂ ਬੈਠੇ ਨੇ ਉਹ ਪਲਕਾ ਪ ਪਲਗਾ ਪ ਪਲਟ ਜਾਂਦਾ ਸੀ, ਇੰਨਾ ਸ਼ਕਤੀਸ਼ਾਲੀ ਸੀਗਾ। ਪਲੰਗ 'ਤੇ ਜਿਹੜਾ ਤਖ਼ਤ ਹੈਗਾ ਸੀ ਨਾ ਉਹਦੇ 'ਤੇ ਜਿਹੜਾ ਵੀ ਕੋਈ ਜਾ ਕੇ ਬਹਿੰਦਾ ਸੀ, ਨਾ ਪਲਟ ਜਾਂਦਾ ਸੀ।
ਹਾਂਜੀ, ਪਲਟ ਜਾਂਦਾ ਸੀ ਅੱਛਾ! ਬਈ ਇੰਨੀ ਸ਼ਕਤੀਸ਼ਾਲੀ ਹੈਗੀ ਸੀ ਮਾਧੋ ਦਾਸ ਹਾਂਜੀ!
'ਤੇ ਉਹਨੇ ਧਿਆਨ 'ਚ ਆਇਆ ਫਿਰ ਓੰਨ ਉਹਦੇ ਚੇਲੇ, ਓਦੇ ਚੇਲਿਆਂ ਨੇ ਕਿਹਾ ਬਈ, ਉਹਦੇ ਚੇਲਾ ਭੱਜਦਾ-ਭੱਜਦਾ ਗਿਆ ਗੋਦਾਵਰੀ ਕੋਲ। ਮਾਧੋ ਦਾਸ ਜੀ ਪਰੇ ਗਏ ਹੋਏ ਸੀ, ਬਈ ਉੱਤੇ ਕੋਈ ਆਇਆ 'ਤੇ ਉਹ ਤੁਹਾਡੇ ਪਲੰਗੇ ਤੇ ਬਹਿ ਗਿਆ 'ਤੇ ਪਲੰਗਾਂ ਪਲਟਿਆ ਨਹੀਂ, ਫਿਰ ਉਹਨੇ ਆਪਣੀ ਸ਼ਕਤੀ ਤੀਆਂ ਨਾਲ ਸਾਰਾ ਕੁਛ ਭੇਜਿਆ। ਜਿਹੜੇ ਉਹਨਾਂ ਕੋਲ ਬੀਰ ਹੈ ਗਏ ਸੀ ਸ਼ਕਤੀਆਂ ਵਾਲੇ ਹਨਾ, ਹਾਂਜੀ, ਹਾਂ ਬਈ ਹਾਂ। 'ਤੇ ਉਹ-ਉਹ, ਉਹਨਾਂ-ਉਹਨਾਂ ਦਾ ਵੀ ਵੱਸ ਨੀ ਚਲਿਆ ਗੁਰੂ ਗੋਬਿੰਦ ਸਿੰਘ ਜੀ ਤੇ ਫਿਰ ਉਹ ਆਪ ਆਇਆ ਫਿਰ ਉਹ ਕਹਿੰਦਾ ਉਹ ਫਿਰ ਆ ਕੇ ਮਹਾਰਾਜ ਦੇ, ਹਾਂਜੀ। ਫਿਰ ਉਹ ਮਹਾਰਾਜ ਦੇ ਆ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ, ਬਈ ਤੁਸੀਂ ਕੌਣ ਹੋ? ਬਈ ਹਨਾ ਬਈ ਮੈਨੂੰ ਦੱਸੋ, ਬਈ ਤੁਸੀਂ ਕੌਣ ਓ? ਬਈ ਜਿਹੜਾ ਵੀ ਆ ਪਲੰਗੇ ਤੇ ਆ ਕੇ ਬੈਠਾ
ਪਲੰਗਾਂ ਪਲਟਿਆ, ਹਾਂਜੀ-ਹਾਂਜੀ।
ਉ ਯ ਖ਼ਤਮ ਪਲਟ ਗਿਆ, ਬਈ ਕਿਸੇ ਨੂੰ ਬੈਨ ਨੀ ਦਿੱਤਾ, ਬਈ ਐਸਾ ਕੀ ਚੀਜ਼ ਐ ਤੁਹਾਡੇ ਕੋਲ ਬਈ ਜੋ
ਸਾਡੇ ਕੋਲ
ਬਈ ਹਾਂ ਬਈ ਕਿਉਂਕਿ ਮਾਧੋ ਉਦਾਸ ਉਸ ਟਾਈਮ ਹੰ ਮਤਲਬ ਅੰਦਰ ਹੰ ਕਾਰ ਸੀ ਥੋੜਾ ਜਿਹਾ ਬਈ ਮੈਂ ਰਿਧੀਆ-ਸੀਧੀਆ ਆਲਾ, ਹਾਂ ਤੇ ਬਈ ਮੈਂ ਰਿਧੀਆ ਸਿੱਧੀਆਂ ਆਲਾ ਹੈਗਾ ਬਈ ਮੈਂ ਸਾਰਿਆਂ ਨੂੰ ਪਲਟ ਦਿੰਨਾ, ਬਈ ਇਹ ਵੇਖਾਂ ਕੌਣ ਏ? ਫਿਰ ਵੀ, ਫਿਰ ਵੀ ਲੇਕਿਨ ਉਹ ਵੀ ਹਾਂ, ਪਰ ਫਿਰ ਮਹਾਰਾਜ ਦੇ ਜਦੋਂ ਚਰਨਾਂ 'ਚ ਜਾਏ, ਗਏ ਫਿਰ ਲੇਕਿਨ ਇਹ ਵੀ ਬੜੀ ਵੱਡੀ ਗੱਲ ਹੈ ਕਿ ਮਾਦੋ ਦਾਸ ਗੁਰੂ ਗੋਬਿੰਦ ਸਿੰਘ ਨੂੰ ਪਲਟਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਸ਼ਕਤੀਸ਼ਾਲੀ ਸੀਗੇ ਪਰ, ਪਰ ਮਹਾਰਾਜ ਫਿਰ 'ਤੇ ਮਹਾਰਾਜ ਹੀ ਨੇ ਨਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਹਨਾ ਫਿਰ ਉੱਥੇ ਜਦੋਂ ਮਹਾਰਾਜ ਜੀ ਸੱਜ ਗਏ ਆਪਣੇ-ਵੋ ਆਪਣੇ ਨਵੇਂ ਸ਼ਸਤਰ ਰੱਖੇ ਕੇ ਮਹਾਰਾਜ ਦੀ ਕਮਾਨ ਤੀਰ ਉਹ ਮਹਾਰਾਜ ਨੇ ਪਲੰਗੇ 'ਤੇ ਰੱਖੇ।
ਹੂੰ, ਨਈ-ਨਈ, ਐਹ ਤਾਂ ਮਤਲਬ ਬਾਅਦ ਵਿੱਚ ਸੀ ਨਾ ਪਹਿਲੇ ਤਾਂ ਉਹ ਉਹਨਾਂ ਨੇ ਮੀਟ-ਮੂਟ ਮਤਲਬ ਆਪਣੇ ਚਾੜਿਆ ਸੀ ਝਟਕੇ ਕਰੇ ਸੀ। ਹਨਾ, ਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗ ਗਏ ਐਸਾ ਉਹ, ਮਾਧੂ ਦਾਸ ਕਹਿਣ ਲੱਗਗੇ ਐਸਾ ਕੋਣ ਆਇਆ ਜਿਹੜਾ ਮੇਰੇ ਡੇਰੇ 'ਤੇ ਆ ਕੇ ਐਵੇਂ ਉਹ ਝਟਕ
ਹਾਂ, ਬਈ ਮੇਰੇ ਡੇਰੇ ਤੇ ਆ ਕੇ ਖੂਨ ਖ਼ਰਾਬਾ ਕਰ, ਉਹ ਕਹਿੰਦੇ ਹਾਂ ਫਿਰ ਉਹਨਾਂ ਨੇ ਕਿਹਾ ਬਈ, ਹਾਂ ਵੀ ਤੈਨੂੰ-ਤੈਨੂੰ ਇੱਥੇ ਬੱਕਰੇ ਝੱਟਕੇ ਹਾਂ- ਹਾਂ, ਬਈ ਇੱਕ ਬੱਕਰੇ ਦੇ ਝਟਕੇ ਦੀ ਤੈਨੂੰ ਕਿੰਨੀ ਦਿੱਕ ਦਿੱਕਤ ਹੋਈ ਏ, ਤੇ ਉੱਥੇ ਕਿੰਨਾ ਖੂਨ- ਖਰਾਬਾ ਹੋ ਰਿਹਾ ਪੰਜਾਬ' ਚ'ਏਦੇ 'ਚ' ਆਪਣਾ ਨੌਰਥ ਐਦੇ ਹਾਂ ਆਪਣੇ ਪੰਜਾਬ, ਹਰਿਆਣੇ, ਪੰਜਾਬ ਵਿੱਚ ਬਈ ਇਨ੍ਹਾਂ ਉੱਥੇ ਓ ਉਹ ਹੋ ਰਿਹਾ ਖੂਨ ਖਰਾਬਾ ਹੋ ਰਿਹਾ ਜ਼ੁਲਮ ਹੋ ਰਿਹਾ। ਤੇ ਫਿਰ ਉਹ ਮਹਾਰਾਜ ਦੇ ਚਰਨਾਂ'ਚ 'ਡਿੱਗ ਗੇ। ਫਿਰ ਮਹਾਰਾਜ ਦੇ ਚਰਨਾਂ ਨੂੰ ਮਸਤਕ ਲਾਇਆ ਆਪਣਾ ਸਿਰ ਲਾਇਆ ਤੇ ਉਹ ਅਨੁਭਵ ਹੋਇਆ ਉਹਦੀ ਸਾਰੀ ਮੈਂ ਮਰ ਗਈ, ਫੇਰ ਮਹਾਰਾਜ ਹਨਾ। ਫਿਰ ਸਾਰੀ ਮੈਂ ਮਰਗੀ ਫਿਰ ਮਹਾਰਾਜ ਨੇ ਪੁੱਛਿਆ ਵੀ ਹੁਣ ਤੂੰ ਕੌਣ ਏ, ਕਹਿੰਦੇ ਮਹਾਰਾਜ ਮੈਂ ਤੁਹਾਡਾ ਬੰਦਾ। ਫਿਰ ਉੱਥੋਂ ਦੀ ਫਿਰ ਅ ਨਾ ਹਾਂ ਫਿਰ -ਫਿਰ ਹਾਂ ਫਿਰ ਮਹਾਰਾਜ ਨੇ ਸਿੰਘਾਂ ਦੇ ਨਾਲ ਸਿੰਘਾਂ ਦੇ ਨਾਲ ਰੱਖ ਰਿਹਾ ਬਈ ਚਲੋ ਫਿਰ ਉਹਨੂੰ ਅੰਮ੍ਰਿ-ਅੰਮ੍ਰਿਤ ਛਕਾਇਆ, ਅੰਮ੍ਰਿਤ ਛਕਿਆ ਫਿਰ ਉਹਨਾਂ ਦਾ ਨਾਮ ਜਦੋਂ ਵੀ ਕੋਈ ਅੰਮ੍ਰਿਤ ਛਕ -ਛਕਦਾ ਨਾ ਉਹਦਾ ਨਾਮ ਰੱਖ ਦੇ ਹੋਦੇ ਸਨ। ਤੇ ਉਹਨਾਂ ਦਾ ਨਾਮ ਰੱਖਿਆ ਗਿਆ ਸੀ ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ, ਲੇਕਿਨ ਫੇਮਸ ਅ ਵਰਲਡ 'ਚ ' ਹੋਇਆ ਬਈ ਅੱਜ ਤੋਂ ਤੇਰਾ ਬੰਦਾ ਬਣ ਗਿਆ। ਫਿਰ ਉੱਥੋਂ ਦੀ ਉਹ ਫਿਰ ਬੰਦਾ ਸਿੰਘ ਬਹਾਦਰ ਬਣਿਆ। ਤੇ ਅੱਜ ਉਹਨਾਂ ਨੂੰ ਅਸੀਂ ਬੰਦਾ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਕਹਿੰਨੇ ਆਂ। ਹਨਾਂ ਇੰਨੇ ਵੱਡੇ ਯੋਧੇ ਨੇੇ ਸਤਿਕਾਰ ਨਾਲ ਸਾਰਿਆਂ ਨੂੰ ਬੁਲਾਈ ਦਾ। ਫਿਰ ਜਦੋਂ ਮਹਾਰਾਜ ਨੇ, ਅੰਮ੍ਰਿਤ ਛਕਾ ਤਾਂ ਤੇ ਮਹਾਰਾਜ ਨੇ ਫਿਰ ਆਪਣੀ ਚਿੱਠੀਆਂ ਲਿਖੀਆਂ, ਬਈ ਇਹ ਸਾਰੇ ਬੰਦੇ ਇਹ ਸਾਰੇ ਮਾਰਦੇ ਨੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਕੀਤੀ ਜਿਨ੍ਹਾਂ ਨੇ ਕਤਲੇਆਮ ਕੀਤਾ ਸਡੋਰੇ ਚ, ਉਹ ਬੁੱਧ-ਬੁੱਧੂ ਸ਼ਾਹ ਦੇ ਪੁੱਤਰ ਮਾਰ ਤੇ ਨੇ ਇਹ ਸਾਰਿਆਂ ਨੂੰ ਮਤਲਬ ਤੂੰ ਸਾਰਿਆਂ ਦਾ ਸੌਦਾ ਲਾਣਾਂ, ਹਾਂ-ਹਾਂ ਪੰਜਾਬ ਜਿੱਤ ਕੇ ਦਿੱਤਾ ਬਿਲਕੁਲ ਮਹਾਰਾਜ ਨੇ ਕਿਹਾ ਐਸ ਸਾਰਿਆਂ ਦਾ ਸੌਦਾ ਲਾਣਾ ਤੁਸੀਂ, ਤੇ ਫਿਰ ਮਹਾਰਾਜ ਨੇ ਚਿੱਠੀਆਂ ਲਿਖ ਖਿਆ, ਮਹਾਰਾਜ ਨੇ ਆਪਣੀ ਮੋਹਰ ਲਾਈ, ਫਿਰ ਮਹਾਰਾਜ ਨੇ ਜਦੋਂ ਆਪਣੀ 'ਸ਼੍ਰੀ ਸਾਹਿਬ' ਦਿੱ ਦਿੱਤੀ ਨਾ, ਤੇ ਬਾਹਰ ਗਏ ਤੇ ਬਾਹਰ ਸਿੰਘਾਂ ਨੇ ਖੋਲੀ ਕਹਿੰਦੇ ਮਹਾਰਾਜ
ਹਾਂਜੀ
ਕਹਿੰਦੇ ਮਹਾਰਾਜ ਬਈ ਤੁਸੀਂ 'ਸ਼੍ਰੀ ਸਾਹਿਬ' ਦਿੱਤੀ ਏ ਤੇ ਐਤੇ ਬਈ ਤੁਆਡੇ ਸਿੰਘਾਂ ਨੇ ਖੋਲੀ ਕਹਿੰਦੇ ਫਿਰ ਵੇਖ ਲੈ ਸਿੰਘ ਸਮਰੱਥ ਨੇ ਅਕਾਲ ਦੀ ਫੌਜ ਏ, ਕੁਝ ਵੀ ਕਰ ਸਕਦੀ ਏ ਤੇ ਫਿਰ ਮਹਾਰਾਜ ਨੇ ਪੰਜ ਪਿਆਰੇ ਦੇ ਮੁੱਖੀ ਬਣਾ ਕੇ ਭੇਜਿਆ ਅਹ ਬਾਬਾ ਵਿਨੋਦ ਸਿੰਘ ਸੈਬ ਜੀ ਨੂੰ ਤੇ ਜਥੇਦਾਰ ਹਨਾ ਜਥੇਦਾਰ। ਪੰਜ ਪਿਆਰਿਆਂ ਦੇ ਜਥੇਦਾਰ ਬਾਬਾ ਵਿਨੋਦ ਸਿੰਘ ਸੈਬ ਜੀ ਤੇ ਜ ਜ ਸੈਨਾ ਜੰਗੀ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਐ ਸਾਰੇ ਕੱਠੇ ਗਏ। ਓਧਰੋਂ ਦੀ ਫੇਰ ਨਦੇੜ ਤੋਂ ਚਾਲਾ ਮਾਰਿਆ ਪੰਜਾਬ ਨੂੰ। ਫੇਰ ਆ ਕੇ ਬਾਂਗਰ ਦੇ ਇਲਾਕੇ 'ਚ ਇਕ ਸੀਰਾ ਪਤਾ ਨੀ ਐਂਵੇ ਕਰਕੇ ਪਿੰਡ ਏ। ਓਥੇ ਬਾਂਗਰ ਦੇ ਇਲਾਕੇ ਸਾਰਿਆਂ ਨੂੰ ਚਿੱਠੀਆਂ ਪਾਈਆਂ, ਮਾਲਵੇ ਆਲੇ ਆ ਗਏ ਪਰੋਂ ਦੀ ਘੁੰਮ ਕੇ। ਬਠਿੰਡੇ ਆਲੀ ਸੇਡੋ ਓ ਪਰੋਂ ਦੀ। ਆਪਣਾ ਪਾਣੀਪਤ, ਸੋਣੀਪਤ ਏਧਰੋਂ ਪਰੋਂ- ਉਪਰੋਂ। ਓਧਰੋਂ ਦੀ ਆ ਗਏ, ਬਠਿੰਡੇ ਆਲੇ ਜੜੇ ਮਾਝੇ ਆਲੇ ਸੀ। ਮਾਝੇ ਆਲੇ ਏਧਰੋਂ ਦੀ ਆਏ ਰੋਪੜ ਆਲੀ ਸੇਡੋਂ ਹੁਸ਼ਿਆਰਪੁਰ, ਰੋਪੜ ਆ ਕੇ ਸਟੇ ਕੀਤਾ। ਫੇਰ ਏਨਾਂ ਨੇ ਜੰਗ, ਜੰਗ, ਜੰਗ ਹੋਈ ਏਨਾਂ ਦੀ ਫੇਰ ਕੀ ਨਾਮ ਏ। ਬਾਬੇ ਬੰਦੇ ਸਿੰਘ ਬਾਦਰ ਨੇ ਲਲਕਾਰਿਆ।
ਹਾਂਜੀ।
ਊਂ ਕੀ ਨਾਮ ਏ ਆਪਣਾ। ਚ ਓ ਆਪਣਾ ਕੌਣ ਸੀਗਾ, ਵਜ਼ੀਰ ਖਾਨ ਹ-ਦ ਫ਼ਤਿਹਗੜ੍ਹ ਸਾਬ, ਸਰਅੰਦ ਸਰਅੰਦ ਦਾ ਵਜ਼ੀਰ ਖਾਨ ਸੀ ਨਾ ਓਨੇ ਓ ਸ਼ੈ ਸੈੈਬ ਜ਼ਾਦਿਆ ਦੀ ਸ਼ੀਦੀ ਕਰਾਈ ਸੀ ਛੋਟੇ, ਫੇਰ ਜੰਗ ਦਾ ਮੈਦਾਨ ਓ ਤੇ ਓਇਆ ਓ ਚੱਪੜ ਚਿੜੀ। ਜੜਾ ਅੱਜ ਲਾਂਡਰਾਂ ਦੇ ਕੋਲ ਜਾ ਕੇ ਪੈਂਦਾ। ਚੱਪੜ ਚਿੜੀ ਦਾ ਮੈਦਾਨ ਏ ਓਥੇ ਬਾਬੇ ਬੰਦੇ ਸਿੰਘ ਬਾਦਰ ਨੇ ਜੰਗ ਕੀਤੀ ਏ। ਤੇ ਓਨੂੰ ਵੈੈੜਕਿਆਂ ਦੇ ਪਿੱਛੇ ਪਾ ਕੇ ਫੇਰ ਜੰਗ ਜਿੱਤੀ।
ਹਾਂਜੀ।
ਬਾਬੇ ਬੰਦੇ ਸਿੰਘ ਬਾਦਰ ਸੈਬ ਨੇ ਜੰਗ ਜਿੱਤੀ, ਤੇ ਫੇਰ ਓਸ ਓਸ ਤੋਂ ਬਾਦ ਓ ਕੀ ਨਾਮ ਏ ਆਪਣਾ ਆ ਹਾਂ ਸੁਚਾਨੰਦ ਸੁਚ ਹਾਂਜੀ- ਹਾਂਜੀ ਹਾਂਜੀ। ਫੇਰ ਓ ਕੀ ਨਾਮ ਏ ਹਾਂਜੀ ਤੇ ਆਪਣਾ ਕੀ ਨਾਮ ਏ ਓ ਵਜ਼ੀਰ ਖਾਨ ਨੂੰ ਵੈੜਕਿਆਂ ਦੇ ਪਿੱਛੇ ਪਾ ਕੇ ਪੂਰੇ ਸਰਅਂਦੇ 'ਚ ਘਮਾਇਆ। ਓਦੀ ਐਵੇਂ ਮੌਤ ਲਿਖੀ ਸੁੱਚਾਨੰਦ ਮਾਰਿਆ, ਬਈ ਫੇਰ ਬਦਲੇ ਸਾਰੇ ਲਿੱਤੇ। ਓ ਸਮਾਣੇ ਜਾ ਕੇ ਓ ਮਾਰੇ, ਜਿਨਾਂ ਨੇ ਮ ਓ ਕਤਲ ਕੀਤਾ ਸੀ ਸੈਬਜ਼ਾਦਿਆਂ ਦੀ ਓ ਗਰਦਨ ਤੇ
ਮਾਰੇ ਸੀ ਹਾਂ ਓ ਹਾਂਜੀ। ਓ ਕੀ ਨਾਮ ਸੀ ਓਨਾਂ ਦੇ ਹਾਂਜੀ- ਹਾਂਜੀ -ਹਾਂਜੀ। ਹਾਂਜੀ- ਹਾਂਜੀ ਹਾਂਜੀ ਓ ਇੱਕ ਓ ਸੀਗਾ ਗ਼ਰੀਬਾਂ ਨੂੰ ਲੁੱਟ ਲੁੱਟ ਖਾਂਦਾ ਸੀ, ਹਨਾ ਤੇ ਜਦੋਂ ਗਰੀਬ ਹਾਂ ਓ ਵੀ ਓ ਵੀ ਡਰਨ ਲੱਗ ਗੇ ਗਰੀਬ ਬਈ, ਸਾਨੂੰ ਹੋਰ ਕੋਈ ਲੁੱਟਣ ਆ ਗਿਆ ਹਨਾ। ਤੇ ਫੇਰ ਐਨਾਂ ਨੇ ਕਿਆ ਫੇਰ ਏਨਾਂ ਦੀਆਂ ਸਲਵਾਰਾਂ ਪੱਠਾ ਠਾਨ ਬਣੇ ਐ, ਬੜੀ ਮਦਦ ਕੀਤੀ ਪੰਜਾਬ ਦੀ ਏਨਾਂ ਨੇ ਹਾਂ।
ਹਾਂ ਫੇਰ ਪੰਜਾਬ ਸਾਰਿਆਂ ਨੂੰ ਏਨਾਂ ਨੇ ਜ਼ਮੀਨਾਂ ਦਵਾਈਆਂ, ਸਾਰੇ ਜੇੜੇ ਅੱਜ ਜੇ ਜ਼ਮੀਨਾਂ ਅੱਜ਼ ਲੈ ਕੇ ਬੈਠੇ ਨੇ ਹਨਾ। ਬਈ ਜੜੇ ਖੇਤੀਬਾੜੀ ਕਰਦੇ, ਸਾਰੀ ਜ਼ਮੀਨਾਂ ਬਾਬੇ ਬੰਦੇ ਸਿੰਘ ਬਾਦਰ ਸੈਬ ਨੇ ਚਲਾਈਆਂ। ਫੇਰ ਏਨੇ ਨੇ ਲੋਹਗੜ੍ਹ ਸਾਬ ਜਾ ਕੇ ਕਿਲ੍ਹਾ ਲਾਇਆ ਆਪਣਾ, ਕਿਲ੍ਹਾ ਲੋਹਗੜ੍ਹ ਸਾਬ ਆਪਣਾ ਹਰਿਆਣੇ ਦੇ ਯਮਨਾਨਗਰ ਦੇ ਦੇ ਵਿੱਚ ਪੈਂਦਾ, ਯਮਨਾਨਗਰ ਹੋਰ ਪੌਂਟ ਪੌਂਂਟੇ ਦੇ ਬਿਲਕੁਲ ਬਾਉਂਡਰੀ ਤੇ ਵੀ ਜਿੱਥੋਂ ਪਾੜ ਸਟਾਟ ਹੁੰਦੇ ਨੇ। ਓਥੇ ਲੋਹਗੜ੍ਹ ਕਿਲ੍ਹਾ ਐ, ਲੋਹਗੜ੍ਹ ਸਾਬ ਹਾਂਜੀ ਓਥੇ ਬਾਬੇ ਬੰਦੇ ਸਿੰਘ ਬਾਦਰ ਸਾਬ ਦਾ ਕਿਲ੍ਹਾ, ਏਨਾਂ ਨੇ ਫੇਰ ਸੋਨੇ ਦੀ ਮੋਰਾਂ ਚਲਾਈਆਂ ਜੀਦੇ ਤੇ ਮੋਰਾਂ ਦੇ ਉੱਤੇ ਕੀ ਨਾਮ ਏ ਆਪਣਾ ਗੁਰੂ ਨਾਨਕ, ਨਾਨਕਸ਼ਾਈ ਸ਼ਿੱਕਾ ਜਿਨੂੰ ਕੈੰਦੇ ਨੇ। ਓ ਬਾਬੇ ਬੰਦੇ ਸਿੰਘ ਬਾਦਰ ਸਾਬ ਨੇ ਚਲਾਆ ਸਾਰੀ ਜਗਾ ਲੋ ਕੀਤਾ, ਖਾਲਸੇ ਦਾ ਰਾਜ ਐਵੇਂ ਪ੍ਰਗਟ ਹੋਆ, ਪ੍ਰਗਟ ਤੇ ਕਰਨਾ ਮਾਰਾਜ ਨੇ ਕਾਏ ਕੀਤਾ ੲੈ ਹੋਏਐ ਫੇਰ ਬਾਬੇ ਬੰਦੇ ਸਿੰਘ ਬਾਦਰ ਸਾਬ ਨੂੰ ਫੇਰ ਸ਼ਿਦੀ ਹੋਈ ਏਨਾਂ ਦੀ, ਏਨਾ ਦੇ ਪੁੱਤਰ ਦਾ ਕਲੇਜਾ ਕੱਢ ਕੇ, ਦੇਲ ਕੱਢ ਕੇ, ਹਨਾ ਬਈ ੲੈਨਾ ਦੇ ਸਾਮਣੇ ਚਾਰ-ਚਾਰ ਕ ਸਾਲ ਦਾ ੲੈਨਾ ਦਾ ਅ ਅਜੈ ਸਿੰਘ ਹਾਂਜੀ, ਅਜੈ ਸਿੰਘ ਦੀ ਸ਼ਹੀਦੀ ਕੀਤੀ, ਹਾਂਜੀ ਬਾਬੇ ਬੰਦੇ ਸਿੰਘ ਬਾਦ ਸਾਬ ਦੀ ਸ਼ੀਦੀ ਹੋਈ। ਬੜੀ, ਹਾਂਜੀ ਬੜੀ, ਬੋਤ ਤਕੜੇ ਚੱਪੀ-ਤੱਪੀ ਸੀਗੇ
ਹਾਂਜੀ-ਹਾਂਜੀ।
ਬੋਤ ਹਾਂਜੀ, ਬੋਤ ਜਾਦਾ ਤਗੜੇ ਜੱਪੀ ਵੀ ਸੀਗੇ ਮਾਰਾਜ ਦੀ, ਹਨਾ ਐਵੇਂ ਨੀ ਮਾਰਾਜ ਨੇ ਓਨਾਂ ਨੂੰ ਜਥੇਦਾਰ ਬਣਾਕੇ ਭੇਜੇਆ
ਹਾਂਜੀ-ਹਾਂਜੀ, ਹੂੰ ਮੈਨੂੰ ਬੋਤ ਵਧੀਆ ਲੱਗੇਆ ਤੁਵਾਡੀ ਐ ਗਾ ਸੁਣ ਕੇ ਇਤੇਹਾਸ ਬਾਰੇ ਬੋਤ ਅੱਛਾ ਲੱਗੇਆ, ਹਾਂਜੀ-ਹਾਂਜੀ ਹਾਂਜੀ ਠੀਕ ਏ, ਸਸ਼੍ਰੀ ਕਾਲ ਓ
ਸਸ੍ਰੀ ਕਾਲ ਜੀ।
ਸਸ਼੍ਰੀ ਕਾਲ ਜੀ।